ਹੈਲੋ!
ਹਾਂਜੀ।
ਸਸ ਰੀ ਕਾਲ ਜੀ।
ਹੈਲੋ,
ਹੈਲੋ,
ਹਾਂਜੀ।
ਸਸ ਰੀ ਕਾਲ ਜੀ।
ਸਸ ਰੀ ਕਾਲ ਜੀ, ਹੋਰ ਕੀ ਹਾਲ ਏ।
ਵਧੀਆ ਜੀ ਤੁਸੀਂ ਸੁਣਾਓ
ਬਸ ਅਸੀਂ ਵੀ ਵਧੀਆ, ਤੁਸੀਂ ਕੀ ਕਰਦੇ ਪਏ?
ਕੁਛ ਨੀ ਬਸ ਵਿਹਲਾ ਹੋਇਆ ਸੀ, ਮੈਂ ਕਿਹਾ ਚੱਲ ਫੋਨ ਕਰ ਲਾ।
ਅੱਛਾ ਰੋਟੀ- ਪਾਣੀ ਖਾ ਲੀ ਜਾਂ ਹਜੇ ਖਾਣੀ ਏ।
ਹਜੇ ਰੋਟੀ ਖਾਣੀ ਹੈ ਵੈਸੇ
ਲੇਟ ਹੀ ਖਾਂਦੇ ਹੋ ਤੁਸੀਂ।
ਮਾੜੀ ਜੀ ਅੱਜ ਹੋ ਗਏ ਥੋੜ੍ਹੀ ਜਿ ਤੁਸੀਂ ਖਾ ਲਈ ਗੀ।
ਹਾਂਜੀ ਅਸੀਂ ਤੇ ਖਾਲੀ ਕਦੋਂ ਦੀ।
ਕੀ ਬਣਾਇਆ?
ਅਸੀਂ ਬਣਾਈ ਸੀ ਅੱਜ ਮੂੰਗੀ ਧੋਤੀ ਦਾਲ।
ਅੱਛਾ ਜੀ। ਸੈਰ ਕਰਦੇ ਹੋ ਰੋਟੀ ਖਾ ਕੇ ਜਾਂ ਨਹੀਂ।
ਹਾਂਜੀ -ਹਾਂਜੀ ਕਰੀਦੀ ਏ।
ਅੱ
ਵਧੀਆ ਰਹਿੰ ਦਾ ਉਹ ਫਿਰ ਪਚ ਜਾਂਦੀ ਐ ਨਾ ਰੋਟੀ।
ਘੁੰਮਣ ਗਏ ਫਿਰ ਛੁੱਟੀਆਂ ਪਈਆਂ ਜਾਂ ਨਹੀਂ।
ਜੀ ਛੁੱਟੀਆਂ ਪੈ ਗਈਆ ਸੀ, ਪਹਾੜਾਂ ਤੇ ਗਏ ਸੀ।
ਅੱਛਾ ਜੀ ਤੇ ਫਿਰ ਕੀ ਹਿਸਾਬ ਕਿਤਾਬ ਸੀ ਪਹਾੜਾਂ ਦਾ।
ਪਹਾੜਾਂ ਤੇ ਬਹੁਤ ਰਸ਼ ਬਹੁਤ ਜਾਂ ਮਤਲਬ ਅਸੀਂ ਪੰਜ ਦਿਨ ਗਏ ਹਾਂ ਇੱਕ ਦਿਨ ਤੇ ਅਸੀਂ ਕਿਤੇ ਘੁੰਮ ਹੀ ਨੀ ਪਾਏ ਸਿਰਫ ਜਾਮ ਚ ਫਸੇ ਰਹੇ ਅਸੀਂ ਚਾਰ ਘੰਟੇ। ਮਤਲਬ ਉਦੋਂ ਜਾਮ ਵੀ ਐਸੀ ਜਗਾ ਜਿੱਥੇ ਕੁਛ ਖਾਣ- ਪੀਣ ਲਈ ਵੀ ਨਹੀਂ ਹੈਗਾ ਸੀ, ਬੜਾ ਮਤਲਬ ਅਸੀਂ ਮੁਸ਼ਕਿਲ ਨਾਲ ਗੁਜ਼ਾਰਾ ਕੀਤਾ ਪਾਣੀ ਪੀ-ਪੀ। ਵੀ ਜੇ ਜਾਮ ਤੇ ਕੁਝ ਖਾਣ ਲਈ ਨਹੀਂ ਸੀ ਹੈਗਾ। ਬਹੁਤ ਦਿੱਕਤ ਹੋਈ।
ਅੱਛਾ ਜੀ।
ਤੁਸੀਂ ਗਏ ਕਿਤੇ
ਆਪਾਂ ਪਲੈਨ ਬਣਾਨੇ ਪਏ ਆ ਪਰ ਜਦੋਂ ਪਤਾ ਲੱਗਦਾ ਵੈ ਕਿ ਟ੍ਰੈਫਿਕ ਏਡੀ ਜਿਆਦਾ ਤੇ ਹੁਣ ਆਪਾਂ ਵੀ ਥੋੜਾ ਜਿਹਾ ਕੈਂਸਲ
ਜਿੰਨੀ ਜਿੰਨੀ ਗਰਮੀ ਹੈ ਉਨੀ ਜ਼ਿਆਦਾ ਟ੍ਰੈਫਿਕ ਉਨਾ ਜਾਮ ਲੱਗਦਾ ਪਿਆ।
ਅ ਅੱਛਾ ਜੀ। ਆਪਾਂ ਵੀ ਸੋਚਦੇ ਪਏ ਹਾਂ ਕਿ ਆਪਾਂ ਐਂਡ ਤੇ ਜਾਈਏ ਘੁੰਮਣ ਕਿਉਂਕਿ ਫਿਰ ਉਦੋਂ ਛੁੱਟੀਆਂ ਖ਼ਤਮ ਹੋਣ ਆਲੀਆਂ ਹੋਣਗੀਆਂ ਤੇ ਫ੍ਰੀ ਹੋ ਜਾਣਗੇ ਲੋਕੀ।
ਹਾਂਜੀ ਆਹੋ ਐਂਡ ਲਈ ਛੁੱਟੀਆਂ ਥੋੜ੍ਹਾ ਰਸ਼ ਘੱਟ ਹੀ ਹੁੰਦਾ ਵੀ ਜਿਆਦਾ ਲੋਕ ਪਹਿਲੇ ਆ ਜਾਂਦੇ ਨਾ।
ਹਾਂਜੀ।
ਹੋਰ ਸੁਣਾਓ ਤੁਹਾਡੇ ਫੈਮਲੀ ਚ ਠੀਕ ਨੇ ਸਾਰੇ।
ਹਾਂਜੀ ਸਭ ਵਧੀਆ, ਤੁਹਾਡੀ ਫੈਮਿਲੀ ਚ ਵਧੀਆ ਸਾਰੇ।
ਸਾਡੇ ਵੀ ਵਧੀਆ ਸਭ ਦਾਦੇ- ਦਾਦੀ ਠੀਕ ਨੇ ਤੁਹਾਡੇ।
ਹਾਂਜੀ ਦਾਦਾ ਦਾਦੀ ਵਧੀਆ ਜੀ ਬਹੁਤ
ਜਾਂਦੇ ਕਿਤੇ ਬਾਹਰ ਜਾਂ ਉਹ ਘਰ ਹੀ ਰਹਿੰਦੇ ਨੇ
ਹੁਣ ਤੁਹਾਨੂੰ ਪਤਾ ਬਜ਼ੁਰਗ ਉਮਰੇ ਤੇ ਤਾਂ ਕਰਕੇ ਲੱਤਾਂ ਬਾਵਾਾਂੁਣ ਘੱਟ ਹੀ ਚੱਲਦੀ ਹੈ ਗੋਡੇ ਦਰਦ ਰਹਿੰਦੇ ਆ ਅਤੇ ਉਹ ਕਿਤੇ ਨਹੀਂ ਜਾਂਦੇ
ਨਹੀਂ ਤੁਸੀਂ ਮਤਲਬ ਗੁਰਦੁਆਰੇ ਤੇ ਤੁਹਾਡੇ ਕੋਲ ਹੀ ਤੁਸੀਂ ਉਹ ਨੂੰ ਛੱਡ ਆਇਆ ਕਰੋ ਐਕਟਿਵਾ ਵਗੈਰਾ ਤੇ ਰੋਜ਼
ਗੁਰਦੁਆਰਾ ਦੇ ਕੋਲ ਹੀ ਹੈ ਫਿਰ ਹਾਂਜੀ ਗੁਰਦੁਆਰਾ ਕੋਲ ਪਰ ਬਾਥਰੂਮ ਦੀ ਤੰਗੀ ਨਾ ਫਿਰ ਬਾਰ ਬਾਹਰ ਬਾਥਰੂਮ ਵੀ ਜਾਣਾ
ਅੱਛਾ। ਉਦੇ ਕਰਕੇ ਫਿਰ ਓ ਸਫ਼ਰ ਵੀ ਨੀ ਕਰ ਪਾਉਂਦੇ ਹੋਣਗੇ ਨਾ ਕਿਤੇ। ਹਾਂਜੀ ਸਾਡੇ ਦਾਦਾ ਦਾਦੀ ਰੋਜ਼ ਨੀ ਮਤਲਬ ਕੋਈ ਗੁਰਪੁਰਬ ਵਗੈਰਾ ਪ੍ਰੋਗਰਾਮ ਫਿਰ ਚਲੇ ਜਾਂਦੇ ਐ
ਅੱਛਾ ਜੀ ਤੇ ਇਸ ਵਾਰੀ ਤੁਸੀ ਛਬੀਲ ਲਾਣੀ ਐ ਗੁਰਪੁਰਬ 'ਤੇ
ਹਾਂਜੀ ਓ ਤਾਂ ਅਸੀਂ ਹਰ ਸਾਲ ਲਾਈ ਦੀਐ
ਅੱਛਾ ਜੀ ਕਿਹੜਾ ਫਲੇਵਰ ਲਾਂਦੇ ਓ
ਅਸੀ ਜਾ ਤਾਂ ਦੋ ਫਲੇਵਰ ਲਾਨੇ ਆ ਇੱਕ ਰੂਹ ਅਫਜ਼ਾ ਤੇ ਇੱਕ ਮੈਂਗੋ।
ਅੱਛਾ ਜੀ ਮਤਲਬ ਰੌਣਕ ਹੁੰਦੀ ਏ
ਹਾਂਜੀ ਬੜੀ ਸਾਡੀ ਮੇਨ ਰੋਡ ਤੇ ਨਾ ਸਾਡੀ ਹਾਈ ਕੋਰਟ ਰੋਡ ਏ ਤੇ ਮਤਲਬ ਬੜੀ ਬਿਜ਼ੀ ਰੋਡ ਜੇ ਵਾਧੂ ਚੱਲਦੀ ਸਾਡੀ ਮਤਲਬ ਤਿੰਨ ਚਾਰ ਘੰਟੇ ਚੱਲ ਜਾਂਦੀ ਐ ਸਵੇਰੇ ਲਾਈ ਦੀ ਗਿਆਰਾਂ ਵਜੇ ਚਾਰ ਵਜੇ ਨਾਲ ਸਮਾਪਤੀ ਹੁੰਦੀ ਏ।
ਟੇ ਲਗ ਲਗਾਂਦੇ ਓ ਤੁਸੀਂ
ਓਹੀ ਤਨੂੰ ਦੱਸਿਆ ਨਾ ਸਵੇਰੇ ਗਿਆਰਾਂ ਵਜੇ ਮਤਲਬ ਲਾ ਦਈ ਦੀ ਐ ਤੇ ਚਾਰ ਵਜੇ ਤੱਕ ਚੱਲਦੀ ਐ
ਅੱਛਾ ਏਦਾ ਮਤਲਬ ਵਾਧੂ ਬੰਦੇ ਆਂਦੇ ਹੋਣਗੇ।
ਹਾਂਜੀ ਹਾਈ ਕੋਰਟ ਰੋਡ ਨਾ ਸਾਡੀ ਫਿਰ ਉਹ ਬਿਜੀ ਰੋਡ ਹੁੰਦੀ ਬੜੀ
ਅੱ ਛਾ ਜੀ ਤੇ ਮਤਲਬ ਕਿੰਨਾ ਕੁ ਪਾਣੀ ਵ ਵਗੈਰਾ ਲੱਗ ਜਾਂਦਾ ਕਿੰਨਾ ਲੈ ਕੇ ਆਂਦੇ ਓ ਸ਼ਰਬਤ
ਪਾਣੀ ਅਸੀਂ ਟੈਂਕੀ ਬੁੱਕ ਕਰਾਈ ਦੀ ਹੁੰਦੀ ਏ ਮਤਲਬ ਤਿੰਨ ਚਾਰ ਦਿਨ ਪਹਿਲੇ ਐਪਲੀਕੇਸ਼ਨ ਪਾ ਕੇ ਨਾ ਗੌਰਮੈਂਟ ਜੇੜੀ ਪਾਣੀ ਲੀ ਟੈਂਕੀ ਓ ਮਤਲਬ ਲਗ ਲੱਗ ਜਾਂਦੀ ਅੱਧੀ ਤੋਂ ਜ਼ਿਆਦਾ ਕਿਉਂਕਿ ਓਚੋਂ ਛਬੀਲ ਦਾ ਪਾਣੀ ਵੀ ਬਣਾਣਾ। ਓਰ ਜੋ ਭਾਂਡੇ ਸਾਫ ਵੀ ਕਰਨੇ ਐ ਖੰਡ ਵੀ ਔਰ ਕੋਲਣੀ ਐ ਫੇ ਸਫਾਈ ਵੀ ਕਰਦੇ ਫਿਰ ਸਾਰੀ ਬਰਤਨ ਹੈ ਜੇੜ੍ਹੇ ਜੂਠੇ ਹੁੰਦੇ ਐ ਸਾਰੇ ਫਿਰ ਮਾਂਜ ਕੇ ਯੂਜ ਹੋਈ ਜਾਂਦਾ ਪਾਣੀ ਚ ਸਾਰਾ ਜਾਦਾਤਰ
ਅੱਛਾ ਜੀ ਤੇ ਤੁਸੀਂ ਆਪ ਘਰ ਲਿਜਾਂਦੇ ਹੋ ਸ਼ਬੀਲ
ਬਚ ਜੀ ਤੇ ਲੈ ਜਾਂਦੀ ਐ ਮਤਲਬ ਘਰ ਅਸੀਂ ਸਾਡੀ ਫੈਮਿਲੀ ਥੋੜ੍ਹੀ ਵੱਡੀ ਐ ਨਾ ਤੇ ਸਾਰੇ ਲੋਕ ਫਿਰ ਆ ਨੀ ਪਾਂਦੇ ਰੋਡ ਤੇ ਤੇ ਉਨਾਂ ਲਈ ਫਿਰ ਲੈ ਕੇ ਜਾਈਦੀ ਐ
ਅੱਛਾ ਜੀ। ਤੇ ਮਤਲਬ ਤੁਹਾਡੀ ਓ ਕੀ ਕਹਿੰਦੇ ਆ ਫਲੇਵਰ ਕਿੰਨਾ ਲੱਗ ਜਾਂਦਾ ਏ
ਫਲੇਵਰ ਅਸੀਂ ਪੰਜ-ਪੰਜ ਕਿੱਲੋ ਦੀ ਕੈਨੀਆਂ ਸਾਡੀ ਲੱਗ ਜਾਂਦੀਆਂ ਚਾਰ।
ਅੱਛਾ ਜੀ ਪੰਜ ਸਿਰਫ ਛਬੀਲ ਈ ਲਾਂਦੇ ਓ ਯਾਂ ਫਿਰ ਖਾਣ ਵਿੱਚ ਲੰਗਰ ਵਗੈਰਾ ਵੀ
ਹਾਂਜੀ ਪਹਿਲੇ-ਪਹਿਲੇ ਥੋੜ੍ਹੀ ਦੇਰ ਕੱਲੀ ਛਬੀਲ ਵਰਤਾਈ ਦੀ ਜਿੰਨੀ ਦੇ ਲੰਗਰ ਤਿਆਰ ਹੁੰਦਾ ਲੰਗਰ ਅਸੀਂ ਜਾਦਾਤਰ ਬਣਾਦੇ ਆ ਚਨੇ ਤੇ ਨਾਲ ਬ੍ਰੈਡ।
ਅੱਛਾ ਜੀ।
ਹਾਂਜੀ। ਇਸ ਵਾਰ ਅਸੀਂ ਸੋਚਣੇ ਪਏ ਕਿ ਵਿੱਚ ਗੂੰਦ ਕਤੀਰਾ ਵੀ ਥੋੜ੍ਹਾ ਪਾ ਲਈਏ।
ਹਾਂਜੀ ਹਾਂਜੀ, ਆ ਪੁੁੰਨ ਦਾ ਹੀ ਕੰਮ ਹੁੰ ਏਡੀ ਗਰਮੀ ਦੇ ਵਿੱਚ
ਹਾਂਜੀ ਕਿਉਂਕਿ ੳੰਝ ਸ਼ਬੀਲ ਨਾਲ ਤੁਹਾਨੂੰ ਮਤਲਬ ਗਰਮੀ ਤੋਂ ਰਾਹਤ ਤੇ ਮਿਲ ਜਾਂਦੀ ਹੈ, ਠੰਡਕ ਮਿਲ ਜਾਂਦੀ ਹੈ ਲੇਕਿਨ ਅੰਦਰੋਂ ਤੁਹਾਡੇ ਔਰਗਨਸ ਨੂੰ ਠੰਢ ਨੀ ਪੈਂਦੀ ਫਿਰ ਗੂੰਦ ਕਤੀਰਾ ਤੁਹਾਡੇ ਅੰਦਰ ਔਰਗਨਸ ਨੂੰ ਠੰਢ ਪਹੁੰਚਾਉਂਦਾ। ਤੇ ਉਹਨਾ ਅੰਦਰੋਂ ਬਾਹਰੋ- ਬਾਹਰੋ
ਹਾਂਜੀ, ਗੂੰਦ ਕਤੀਰੇ ਦੀ ਤਸੀਰ ਵੀ ਠੰਡੀ
ਇਹਦੇ ਨਾਲ ਕੀ ਹੁੰਦਾ ਫਿਰ ਜਿਹੜੇ ਲੋਕੀ ਘਰੋ ਠੰਡੇ ਹੋ ਕੇ ਨੀ ਆਏ ਹੁੰਦੇ ਫੇਰ ਰੋਡ ਤੇ ਠੰਡੇ ਹੋਂਂਦੇ ਏ।
ਹਾਂਜੀ। ਹਾਂਜੀ ਹਾਂਜੀ, ਠੰਡੇ ਹੋ ਕੇ ਆਉਂਦੇ ਆ ਘਰੋਂ।
ਹੈਲੋ।
ਹੈਲੋ। ਹਾਂਜੀ।
ਹੈਲੋ
ਹਾਂਜੀ।
ਆਵਾਜ ਨੀ ਆ ਰਹੀ ਸੀ ਤੁਹਾਡੀ।
ਅੱਛਾ ਮੈਂ ਦੋ ਮਿੰਟ ਚ ਆਨਾ, ਆਵਾਜ਼ ਮਤਲਬ ਕਿ ਸਹੀ ਜ ਉੱਥੇ ਨੈਟਵਰਕ ਆਉਂਦੇ ਪਏ ਆ ਮੈਂ ਜਾਂਦਾ ਵਾ
ਅੱਛਾ।
ਆ ਗਈ ਹੁਣ ਆਵਾਜ਼
ਹਾਂਜੀ, ਆ ਗਈ।
ਅੱਛਾ ਜੀ, ਮਤਲਬ ਕਿ ਗੂੰਦ ਕਤੀਰਾ ਤੇ ਤਸੀਰ ਦੇ ਵਿੱਚ ਵੀ ਠੰਡਾ ਹੁੰਦਾ ਨਾਲੇ ਉਹ ਅੰਦਰ ਬੋਡੀ ਪਾਰਟਸ ਨੂੰ ਵੀ ਠੰਡਕ ਪਹੁੰਚਾਦਾ ਦੇ, ਬਸ
ਹਾਂਜੀ ਹਾਂਜੀ ਗਰਮੀ ਆਲੀ ਤਾਂ ਸਭ ਤੋਂ ਵਧੀਆ ਏ ਨਾ ਉਹ
ਹਾਂਜੀ ਗੂੰਦ ਕਤੀਰਾ, ਚੀਆ ਸੀਡਸ ਵੀ ਹੁੰਦੇ ਨੇ।
ਹਾਂਜੀ ਉਹ ਵੀ ਰਾਤੀ ਪਿਉਂ ਦੋ ਤੇ ਸਵੇਰੇ ਤੱਕ ਫੁੱਲ ਜਾਂਦੇ ਏ, ਉਹਨਾਂ ਵੀ ਫਿਰ ਅੰਦਰ ਅਪਣਾ ਡਾਇਜੈਸ਼ਨ ਸਿਸਟਮ ਵਧੀਆ ਰਹਿੰਦਾ।
ਹਾਂਜੀ ਹਾਂਜੀ, ਏਦਾਂ ਦੀਆਂ ਚੀਜ਼ਾਂ ਹੀ ਖਾਣੀ ਚਾਹੀਦੀਆਂ, ਕੋਈ ਜ਼ਿਆਦਾ ਬਾਜ਼ਾਰ ਦੀ ਗੰਦੀ ਚੀਜ਼ ਨਹੀਂ ਖਾਣੀ
ਲੋਕੀ ਕਿਉਂਕਿ ਅਪਣੇ ਲੋਕਾਂ ਨੂੰ ਲੱਗਦਾ ਕਿ ਇਹਨਾਂ ਨੇ ਪਾਣੀ ਪੀ ਲਿਆ ਅਤੇ ਬੜਾ, ਬਸ ਉਹਨੇ ਗਰਮੀ ਕੱਢ ਦੇਣੀ ਏ। ਲੇਕਿਨ ਗਰਮੀ ਜਿਸ ਹਿਸਾਬ ਦੀ ਪਹਿਣੀ ਲੋਕਾਂ ਨੂੰ ਹੋਰ ਵੀ ਠੰਡੀਆਂ ਚੀਜ਼ਾਂ ਖਾਣੀ ਚਾਹੀਦੀਆਂ।
ਹਾਂਜੀ ਹਾਂਜੀ ਫੇਰ ਲੋਕੀ ਨਾ ਜਦੋਂ ਮਤਲਬ ਕਿ ਬਾਹਰੋਂ ਕੋਈ ਠੰਡੀ ਚੀਜ਼ ਨਹੀ ਮਿਲੀ ਫਿਰ ਬਾਹਰ ਜਾ ਕੇ ਲੜਦੇ ਆ ਕਿ ਏ ਠੰਡਾ ਪਾਣੀ ਹੈਗਾ ਏ। ਫੇਰ ਲੋਕੀ ਬਾਹਰ ਜਾ ਕੇ ਪੁੱਛਦੇ ਆ ਠੰਡਾ ਪਾਣੀ ਹੈਗਾ ਤੇ ਫੇਰ ਅੱਗੋਂ ਜੇ ਕੋਈ ਬੋਲ ਦਿੰਦਾ ਕਿ ਘਰੋਂ ਠੰਡੇ ਹੋ ਕੇ ਆਯਾ ਕਰੋ। ਫੇਰ ਉਹ ਲੜਨ ਲੱਗ ਦੇਂਦੇ ਨੇ
ਹਾਂ
ਇਸ ਕਰਕੇ ਪਹਿਲੋਂ ਹੀ ਜਾਂ ਫਿਰ ਬੰਦਾ ਆਪਣੇ ਕੋਲ ਬੋਤਲ ਇੰਨੀ ਗਰਮੀ ਦੇ ਵਿੱਚ ਪਤਾ ਹੀ ਹੈ ਡੀਹਾਈਡਰੇਸ਼ਨ ਵਗੈਰਾ ਹੋ ਜਾਂਦੀ ਏ।
ਹਾਂਜੀ।
ਇਸ ਕਰਕੇ ਆਪਣੀ ਮਤਲਬ ਪਾਣੀ ਦੀ ਬੋਤਲ ਆਪਣੇ ਕੋਲ
ਲੈ ਕੇ ਜਾਣੀ ਚਾਹੀਦੀ ਘਰੋਂ ਭਾਵੇਂ ਇੱਕ ਛੋਟੀ ਲੈ ਜਾਣ ਦਸ ਰੁਪਏ ਲਈ ਪਰ ਪਾਣੀ ਆਪਣੇ ਕੋਲ ਜ਼ਰੂਰ ਹੋਣਾ ਚਾਹੀਦਾ।
ਹਾਂਜੀ, ਹਾਂਜੀ ਜਰੂਰ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਬਿਨਾ ਪਾਣੀ ਤੋਂ ਤੇ ਗੁਜ਼ਾਰਾ ਹੀ ਨਹੀਂ ਹੈਗਾ ਇੱਕ ਦਮ ਡੀਹਾਈਡ੍ਰੇਸ਼ਨ ਹੋ ਗਈ ਬੀਪੀ ਉੱਤੇ
ਉਹ ਵੀ ਅ ਉਹ ਵੀ ਦਿਨ ਚ ਇੱਕ ਵਾਰ ਬੰਦੇ ਨੂੰ ਨਾ ਓ ਆਰ ਐਸ ਪੀਣਾ ਚਾਹੀਦਾ ਇਲੈਕਟ੍ਰੋਲਜੀਸ ਜ਼ਿਆਦਾ ਉਹ ਧੁੱਪ ਚ ਬਾਹਰ ਜਾਂਦਾ। ਜਿਹਨੂੰ ਜ਼ਿਆਦਾ ਪਸੀਨਾ ਆਂਦਾ ਨਾ ਉਹ ਨੂੰ
ਬੰਦਾ ਘਰੋਂ ਨਹੀਂ ਲੈ ਜਾਦਾ ਫਿਰ ਬਾਹਰਦਿਆਂ ਤੇ ਬਲੇਮ ਲਾਦੇ ਕਿ ਇੰਨੇ ਸਾਨੂੰ ਪਾਣੀ ਨੀ ਪੈ ਇਨੇ ਨੀ ਪੈ ਆਇਆ ਇਹਦੇ ਨਾਲੋਂ ਤੇ ਤੁਸੀਂ ਘਰੋਂ ਹੀ ਲੈ ਕੇ ਜਾਓ ਨਾ ਆਪਣੀ ਬੋਤਲ।
ਹੂੰ ਉਹ ਵੀ ਤੁਹਾਡੀ ਗੱਲ ਸਹੀ ਏ।
ਹਾਂਜੀ। ਤੁਸੀਂ ਕਿਤੇ ਸਫ਼ਰ ਤੇ ਜਾਂਦੇ ਹੋ ਤੇ ਲੈਜਾਦੇ ਹੋ ਪਾਣੀ।
ਹਾਂਜੀ ਅਸੀਂ ਤਾਂ ਮਤਲਬ ਜੇ ਛੋਟਾ ਸਫ਼ਰ ਹੋਏ ਤੇ ਮੈਂ ਇੱਕ ਲੀਟਰ ਆਲੀ ਦੋ ਬੋਤਲਾਂ ਲੈ ਜਾਣਾ ਤੇ ਆਪਣਾ ਦੋ ਲੀਟਰ ਪਾਣੀ ਸਫ਼ਰ ਚ ਹੀ ਖਤਮ ਪੂਰਾ ਹੋ ਜਾਂਦਾ ਹੈ।
ਆਪਾ ਵੀ ਮਤਲਬ ਕਿ ਛੋਟਾ ਜਿਹਾ ਸਫ਼ਰ ਹੋਏ ਤੇ ਏਦਾਂ ਹੀ ਕਰੀਦਾ ਦੋ ਜਾਂ ਇੱਕ ਲੀਟਰ ਆਲੀ ਜਾਂ ਦੋ ਜਾਂ ਫਿਰ ਦੋ ਲੀਟਰ ਦੀ ਬੋਤਲ ਲੈ ਜੀਦੀ ਏ ਜੇ ਤੇ ਲੰਬਾ ਸਫ਼ਰ ਹੋਏ ਫੇਰ ਨਿੱਕਾ ਵਾਟਰ ਕੂਲਰ ਆਦਾ ਏ। ਉਹ ਆਪਾਂ ਫੁੱਲ ਕਰਾ ਕੇ ਲੈ ਜੀਦਾ ਏ।
ਉਹ ਵੀ ਤੁਹਾਡਾ ਸਹੀ ਏ ਤੁਹਾਨੂੰ ਜੇ ਫੈਮਲੀ ਨਾਲ ਤੁਸੀਂ ਜਾਓ ਤਾਂ ਵੋਟਰ ਕੂਲਰ ਸਹੀ ਰਹਿੰਦਾ।
ਹਾਂਜੀ ਛੋਟਾ ਮਤਲਬ ਕਿ ਜ਼ਿਆਦਾ ਵੱਡਾ ਨੀ ਪੰਜ ਕੁ ਲੀਟਰ ਆਲਾ।
ਮਤਲਬ ਤੁਸੀਂ ਜ਼ਿਆਦਾ ਸਫ਼ਰ ਟ੍ਰੇਨ ਚੋਂ ਕਰਦੇ ਬਸ ਚੋਂ
ਆਪਾਂ ਜੀ ਮਤਲਬ ਕਿ ਜੇ ਪਹਾੜਾਂ ਆਲੀ ਸਾਈਡ ਜਾਣਾ ਹੋਏ ਫਿਰ ਤਾਂ ਉੱਧਰ ਤੁਹਾਨੂੰ ਪਤਾ ਟ੍ਰਰੇਨ ਵਗੈਰਾ ਤਾਂ ਚੱਲਦੀ ਨਹੀਂ
ਮੇਰੇ ਖਿਆਲ ਨਾਲ ਜੇ ਬੰਦੇ ਨੇ ਗਰਮੀਆਂ ਚ ਸਫ਼ਰ ਕਰਨਾ ਨਾ ਤੇ ਉਹ ਟ੍ਰੇਨ ਦਾ ਸਹੀ ਰਹਿੰਦਾ ਕਿਉਂਕਿ ਜੇ ਵੋਲਵੋ ਦੀ ਟਿਕਟ ਬੱਸ ਦੀ ਬੰਦਾ ਨਹੀਂ ਅਫੋਰਡ ਕਰ ਸਕਦਾ ਤੇ ਟ੍ਰੇਨ ਚ ਇਹ ਹੈ ਕਿ ਪੱਖੇ ਤਾਂ ਲੱਗੇ ਹੀ ਹੁੰਦੇ ਆ ਜੇ ਟ੍ਰੇਨ ਖੜੀ ਵੀ ਹੈ ਤੇ ਪੱਖੇ ਚੱਲਦੇ ਰਹਿਣਗੇ। ਲੇਕਿਨ ਜੇ ਬਸ ਬੰਦਾ ਵੋ ਵੋਲਵੋ ਨਹੀਂ ਜਾ ਸਕਦਾ ਉੱਥੇ ਬਸ ਜਿੱਥੇ ਰੁਕੀਏ ਉੱਥੇ ਫਿਰ ਗਰਮੀ ਨਾਲ ਜਾਨ ਨਿਕਲ ਜਾਂਦੀ ਏ ਬਸ ਚ ਬਸ ਦਾ ਸਫ਼ਰ ਸਰਦੀਆਂ ਨੀ ਸਹੀ ਰਹਿੰਦਾ
ਨਹੀਂ ਮੈਂ ਉਹੀ ਤੇ ਕਹਿਣਾ ਪਿਆ ਕਿ ਤੁਹਾਨੂੰ ਪਤਾ ਪਹਾੜੀ ਸਾਈਡ ਜਾਣਾ ਹੁੰਦਾ ਗਰਮੀਆਂ ਦੇ ਵਿੱਚ ਮਤਲਬ ਉੱਧਰ ਠੰਡਕ ਲੈਣ ਵਾਸਤੇ ਤੇ ਟ੍ਰੇਨ ਚੱਲਦੀ ਨਹੀਂ ਬੱਸ ਬੰਦਾ ਅਫੋਰਡ ਨਹੀਂ ਕਰ ਸਕਦਾ ਨਾਲੇ ਕਈਆਂ ਨੂੰ ਬੱਸ ਦਾ ਸਫ਼ਰ ਸਿਖਾਦਾ ਵੀ ਨਹੀਂ ਇਸ ਕਰਕੇ ਕਾਰ ਵੀ ਕਦੀ ਵਾਰੀ ਬੁੱਕ ਕਰ ਲੈਂਦੇ ਆ ਬੰਦੇ
ਹਾਂਜੀ
ਹੈਲੋ
ਚਲੋ ਠੀਕ ਹੈ ਜੀ
ਓਕੇ ਦੀ